ਹਾਂਜੀ, ਸਾ
ਸਤਿ ਸ੍ਰੀ ਆਕਾਲ ਭੈਣ ਜੀ, ਹੋਰ ਕੀ ਹਾਲ ਚਾਲ ਜੇ?
ਵਧੀਆ ਭੈਣ ਜੀ, ਤੁਸੀਂ ਸੁਣਾਓ?
ਬਾਸ ਅਸੀਂ ਵੀ ਵਧੀਆ, ਹੋਰ ਸੁਣਾਓ, ਕੀ ਕਰਦੇ ਪਏ ਸੀ ਤੁਸੀਂ?
ਕੁੱਛ ਨੀ ਬਸ ਫ੍ਰੀ ਸੀ। ਹੋਰ ਦੱਸੋ, ਤੁਹਾਡਾ ਕੁਕਿੰਗ ਵਾਲਾ ਹੋ ਗਿਆ ਕੰਮ? ਕਿਹੜਾ ਪ੍ਰੋਜੈਕਟ ਮਿਲਿਆ ਸੀ?
ਅੱਛਾ, ਅੱਛਾ। ਹਾਂਜੀ, ਹਾਂਜੀ, ਬਸ ਓ ਬੱਚਿਆ ਨੂੰ ਦੇ ਦਿੰਦੇ ਨੇ, ਬੱਚਿਆਂ ਨੇ ਥੋੜ੍ਹੀ ਨਾ ਕਰਨਾ ਹੁੰਦਾ, ਕਰਨਾ ਤੇ ਮਾਂ-ਪਿਓ ਨੇ ਹੁੰ ਦਾ ਵੇ, ਹੁਣ ਦਿੱਤਾ ਦਾ ਵੀ ਅੱਜ ਫਾਦਰਸ ਡੇ ਹੈਗਾ ਵੇ, ਫਾਦਰਸ ਡੇ ਤੇ ਕੁਛ ਬਣਾ, ਕੇ ਭੇਜੋ ਫੋਟੋ- ਭੇਜੋ, ਔਰ ਨੋ ਫਲੇਮ ਡਿਸ਼ ਬਨਾਣੀ ਏ। ਹੁਣ ਤੁਸੀਂ ਦੱਸੋ, ਨੋ ਫਲੇਮ ਡਿਸ਼ ਤੇ ਬਸ ਇਹੀਓ ਕੇਕ, ਪੇਸਟਰੀਜ਼ ਹੈਗੀਆਂ ਨੇ। ਓਹੀ ਬਣਨਗੀਆਂ, ਨੋ ਫਲੇਮ ਤੇ, ਹਾਂਜੀ, ਹਾਂਜੀ ਸੈਂਡਵਿਚ ਹਾਂਜੀ, ਸੈਂਡਵਿਚ ਤੇ ਓਈਓ ਮੈਂ ਤੁਹਾਨੂੰ ਕਹਿਣਾ, ਪੁੱਛਣਾ ਈ ਸੀ ਫੋਨ ਕਰਕੇ ਸੈਂਡਵਿਚ ਕਿਵੇਂ ਬਣਾਉਂਦੇ ਹੋ, ਭੈਣ ਜੀ ਤੁਸੀ?
ਭੈਣ ਜੀ ਮੈਂ ਤਾਂ ਸੈਂਡਵਿਚ ਬੜਾ ਅੱਛਾ ਬਣਾਨੀ ਆ, ਪਹਿਲਾਂ ਤੇ 'ਤੇ ਛੋਟੇ-ਛੋਟੇ ਤੁਸੀਂ ਪਿਆਜ਼ ਕੱਟ ਕਰ ਲਓ, ਬੜੇ ਛੋਟੇ ਸਾਈਜ਼ 'ਚ ਫਿਰ ਉਸ ਤੋਂ ਬਾਅਦ ਟਮੈਟੋਸ ਕੱਟ ਕਰ ਲਉ, ਫਿਰ ਉਸ ਤੋਂ ਬਾਅਦ ਕੈਪਸੀਕਮ, ਤੁਸੀਂ ਪਨੀਰ ਮੈਂ ਤਾਂ ਪਨੀਰ ਵੀ ਕੱਟ ਕਰ ਲਓ, ਫਿਰ ਤੁਸੀਂ ਨਾ ਇੱਕ ਬਾਊਲ 'ਚ ਲੈਣੇ ਆ, ਉਹ- ਏ ਥੋੜ੍ਹੀ ਜਿਹੀ ਸੋਸ, ਮੈਯੋਨੀਂਜ ਪਾ ਲਓ, ਤੰਦੂਰੀ ਮੈਯੋਨੀਂਜ - ਪਾਲੋ, ਓਨੂੰ ਮਿਕਸ ਕਰਲੋ, ਵਿੱਚ ਓਰੀਗੇਨੋ ਪਾਲੋ, ਚਿੱਲੀ ਫਲੇਕਸ ਪਾਲੋ। ਫੇਰ ਓਦੇ ਵਿੱਚ ਵੇਜੀਸ ਪਾ ਲੋ, ਥੌੜੀ ਚਿੱਲੀਸ
ਅੱਛਾ-ਅੱਛਾ।
ਕਰਕੇ ਬ੍ਰੈਂਡ ਦੇ ਉੱਤੇ ਲਗਾ ਕੇ ਤੁਸੀਂ ਟੋਸਟ ਕਰਲੋ, ਤੇ ਓ ਬੜੀ ਟੇਸਟੀ ਬਣ ਜਾਏਗੀ।
ਹਾਂਜੀ- ਹਾਂਜੀ, ਠੀਕ ਹੈ ਭੈਣ ਜੀ। ਐਵੇਂ ਕਰਾਂਗੀ। ਮੈਂ ਹੁਣ ਟੋਸਟ ਈ ਬਣਾਂਦੀ ਆਂ। ਓਨੇ ਤੇ ਚਲੋ ਪਿਆਜ, ਪਿਊਜ ਤੇ ਥੋੜਾ, ਓਦੇ ਕੋਲ ਵੀ ਕਟਵਾਵਾਂਗੀ ਬੇਟ - ਬੇਟੀ ਕੋਲੋ ਵੀ ਆਪਣੀ, ਹਾਂਜੀ, ਬਸ ਹਾਂਜੀ-ਹਾਂਜੀ।
ਨੇ ਕੱਟ ਲੈਂਦੀ ਆ, ਪਿਆਜ ਤੁਹਾਡੀ ਬੇਟੀ ਏਨੀ ਛੋਟੀ
ਹਾਂਜੀ-ਹਾਂਜੀ, ਪਿਆਜ ਕੱਟ ਲੈਂਦੀ ਏ।
ਅੱਛਾ ਭੈਣ ਜੀ, ਮੈਂ ਤਾਂ-ਮੈਂ ਤਾਂ
ਸਬਜ਼ੀ ਵੀ ਬਣਾ ਲੈਂਦੀ ਏ। ਹੁਣ ਓਨਾਂ ਨੇ ਨੋ ਫਲੇਮ ਲਿਖਿਆ ਨਾ, ਨਹੀਂ ਤੋਂ ਮੈਂ ਫਿਰ ਮੈਂ 'ਤੇ ਮੈਗੀ ਕਹਿਣਾ ਸੀ, ਮੈਗੀ ਬਣਾ ਕੇ ਪਾਪ ਪਾਂ ਨੂੰ ਖਵਾਤਾ।
ਅੱਛਾ-ਅੱਛਾ।
ਘਰ 'ਤੇ ਮੈਗੀ ਆਪੇ ਬਣਾਂਦੇ ਦੀ ਏ, ਈਜ਼ੀ ਲੱਗਦੀ ਏ ਨਾ, ਬਸ ਪਾ ਘਿਓ ਪਾਂਂਦੀ ਏ। ਵਿਚੇ ਥੋੜਾ ਜਿਹਾ ਪਾਣੀ ਪਾਂਦੀ ਏ। ਥੋੜਾ ਨਮਕ ਮਿਰਚ ਪਾਂਦੀ, ਤੇ ਮੈਗੀ ਵਿੱਚ ਪਾ ਦਿੰਦੀ ਏ। ਫੇਰ ਮੈਗੀ ਦਾ ਮਸਾਲਾ ਪਾ ਦਿੰਦੀ ਏ, ਬਸ ਥੋੜੀ ਦੇਰ ਬਾਦ ਮੈਗੀ ਰੈਡੀ ਹੋ ਜਾਂਦੀ ਹੈ। ਹੁਣ, ਸਕੂਲ ਵਾਲਿਆਂ ਨੇ ਸਪੈਸ਼ਲ ਹੁਣ ਓ ਏਹਨਾਂ ਨੇ ਮੈਨਸ਼ਨ ਕੀਤਾ ਹੋਇਆ ਵੇ, ਨੋ ਫਲੇਮ ਓ ਏਹਨਾਂ ਨੇ ਤਾਂ ਹੀ ਕੀਤਾ ਹੋਇਆ, ਬਈ - ਚਲੋ, ਹੱਥ-ਹੁਥ ਨਾ ਸੜ ਜੇ ਬੱਚੇ ਦਾ, ਜਾਂ ਕੋਈ ਗਰਮ ਚੀਜ਼ ਬੱਚੇ ਦੇ ਉੱਤੇ ਗਿਰ ਨਾ ਜਾਏ, ਬਚ - ਚੇ ਛੋਟੇ ਨੇ ਏ ਅ
ਭੈਣ ਜੀ, ਫੇਰ ਸੇਫਟੀ ਵੀ ਤਾਂ ਚਾਹੀਦੀ ਹੁੰਦੀ ਨਾ, ਤੇ ਹਾਈਜੀਨ ਵੀ
ਹਾਂਜੀ-ਹਾਂਜੀ ਭੈਣ ਜੀ, ਏ ਤੇ ਹੈਗਾ, ਪਹਿਲੇ ਸੋਚਿਆ ਕਿ, ਮੈਂ ਚਲੋ ਬਾਜ਼ਾਰੋਂ ਕੇਕ ਮੰਗਵਾ ਕੇ ਦੇ ਦਿੰਦੀ ਆਂ। ਫਿਰ, ਮੈਂ ਕਿਹਾ ਹਾਈਜੀਨਿਕ ਨੀ ਹੋਏਗਾ। ਬਜ਼ਾਰ ਦਾ ਕੇਕ ਪਤਾ ਨੀ ਕਿਵੇਂ ਦਾ ਹੋਏਗਾ।
ਹਾਂਜੀ, ਬਾਜ਼ਾਰ ਦਾ। ਤਾਂ ਪਤਾ ਨੀ ਭੈਣ ਜੀ, ਪਰ ਤੁਸੀਂ ਕਿਸੇ ਅੱਛੀ ਬੇਕਰੀ ਤੋਂ ਲਾਉਗੇ ਨਾ। ਤਾਂ, ਤੁਸੀਂ ਲੈ ਸਕਦੇ, ਕਿਉਂਕੇ 'ਤੇ ਔਨਲਾਈਨ ਜੇ ਆਪਾਂ ਦੇਖਦੇ, ਉਰ ਚ ਤਾਂ ਸਮਝ ਨੀ ਆਂਦਾ, ਬਾਜ਼ਾਰ ਜਾ ਕੇ ਆਪਾਂ ਓ ਔਫਲਾਈਨ ਦੇਖ ਸਕਦੇ ਆਂ, ਆਪ ਖੁਦ ਚੈੱਕ ਕਰਕੇ, ਫੇਰ ਵੀ ਵਧੀਆ ਰੈਂਦਾ।
ਹਾਂਜੀ-ਹਾਂਜੀ ਭੈਣ ਜੀ, ਏਹ'ਤੇ ਹੈ, ਏਹ ਤੇ ਤੁਸੀਂ ਸਹੀ ਕਿਹਾ ਭੈਣ ਜੀ। ਹਾਂਜੀ, ਹੋਰ?
ਕਿ, ਬਾਕੀ ਪ੍ਰੋਜੈਕਟ ਨਾਲੇ ਬੱਚੇ ਬੱਚੇਆਂ ਨੂੰ ਮਿਲਿਆ, ਓਨਾਂ ਨੂੰ ਆਪ ਹੀ ਬਣਾਨਾਂ ਚਾਹੀਦਾ, ਬਜ਼ਾਰੋਂ ਕੀ ਖਰੀਦਣਾ ਜਾਕੇ।
ਕਿੱਥੇ ਭੈਣ ਜੀ, ਬਾਜ਼ਾਰ ਹੋਰ ਹਾਂਜੀ-ਹਾਂਜੀ, ਕੋਈ ਨੀ ਬਣਾਂਦੇ ਬੱਚੇ। ਹੁਣ ਵੀ ਛੁੱਟੀਆਂ ਚ ਪ੍ਰੋਜੈਕਟ ਮਿਲਿਆ ਦਾ ਏਨਾਂ ਨੂੰ ਕਲੇਅ ਲੈ ਕੇ, ਕਲੇਅ ਦੀ ਜਵੈਲਰੀ ਬਣਾਉਣੀ ਹੈ। ਹੁਣ ਤੁਸੀਂ ਦੱਸੋ ਬੱਚੇ ਬਣਾ ਲੈਣਗੇ ਕਲੇ ਦੀ ਜਵੈਲਰੀ। ਉਹ ਡਰਾਏ ਕਲੇ ਡਰਾਈ ਕਲੇ ਮੈਨਸ਼ਨ ਕੀਤਾ। ਤੇ ਡਰਾਈ ਕਲੇ ਲੈ ਕੇ ਉਹਦੀ ਉਹ ਬਣਾਉਣੀ ਹੈ ਜਵੈਲਰੀ, ਹੁਣ ਤੁਸੀਂ ਦੱਸੋ ਡਰਾਏ ਕਲੇ ਦੀ ਜਵੈਲਰੀ ਬਣੇਗੀ। ਤੇ ਚਾਹ ਵੀ ਪੀਣੀ ਆ
ਪਹਿਲੀ ਔਖਾ ਹੀ ਕੰਮ ਹੈ ਫਿਰ ਤਾਂ ਉਹ ਚਾਹੁੰਦੇ ਆ ਨਾ ਬ ਬੱਚੇ ਨੂੰ ਨਿਊ ਨਿਊ ਸਕਿੱਲਸ ਲਰਨ ਹੋਣ। ਪਰ ਉਹਨਾਂ ਨੂੰ ਕੀ ਪਤਾ ਬੱਚੇ ਦਾ ਕਰ ਨਹੀ ਨਹੀ ਸਾਰਾਤਾ ਮੈਂਨੇ ਏ ਬੱਚਿਆਂ ਨੂੰ ਤਾਂ ਜੈਲਰੀ ਦਾ ਜੇ ਵੀ ਨਹੀਂ ਆਉਂਦਾ ਹੁੰਦਾ ਬਣਾਉਣਾ ਬਸ ਉਹਨਾਂ ਨੇ ਤਾਂ ਆਪਣੇ ਹਿਸਾਬ ਨਾਲ ਖ਼ਰਾਬ ਕਰਦੇ ਨੇ ਉਹਨਾਂ ਨੂੰ ਕੀ ਪਤਾ ਬੱਚੇ ਨਿਊ ਸਕਿੱਲਸ ਥੋੜ੍ਹਾ ਨਾ ਸਿੱਖਦੇ ਨੇ। ਉਹ ਤੇ ਦਿਮਾਗ ਖਰਾਬ ਕਰਦੇ ਨੇ,
ਸਹੀ ਗੱਲ ਹੈ ਭੈਣ ਜੀ ਹੋਰ ਭੈਣ ਜੀ ਤੁਸੀਂ ਤਾ ਸੁਣਾਓ ਕੀ ਹਾਲ ਚਾਲ ਹੈ। ਘਰ ਪਰਿਵਾਰ ਸਭ ਠੀਕ ਠਾਕ 'ਚ
ਹਾਂਜੀ ਹਾਂਜੀ ਮੇਰੇ ਭਰਾ ਜੀ ਘੁੰਮਣ ਗਏ ਵੀ ਸੀਗੇ ਮਨਾਲੀ ਮਨੋਲੀ ਸਾਈਡ ਇਕ ਭੈਣ ਜੀ ਬੜਾ ਵਧੀਆ ਕਹਿੰਦੇ ਉੱਥੇ ਐਟਮੋਸਫੀਅਰ ਸੀਗਾ ਕੋਈ ਪੋਲਿਊਸ਼ਨ ਨੀ ਬੜਾ ਹੀ ਪੀਸਫੁੱਲ ਵਾਈਫ ਸੀਗੀ ਨੇਚਰ ਬੜਾ ਅੱਛਾ ਸੀਗਾ।
ਅੱਛਾ ਉਹ ਤੇ ਹੈ ਹੀ ਉਹ ਤੇ ਤੁਸੀਂ ਮਨਾਲੀ ਚਲੇ ਜਓ, ਮਸੂਰੀ ਚਲੇ ਜਓ, ਹੋਰ ਕੁੱਲੂ ਵਗੈਰਾ 'ਚ ਪੀਸਫੁਲ ਨ ਨੇਚਰ ਹੀ ਹੁੰਦਾ ਵ ਉੱਥੇ ਥੋੜ੍ਹਾ ਕਿਉਂਕਿ ਉੱਥੇ ਫੈਕਟਰੀਜ਼ ਵਗੈਰਾ, ਘੱਟ ਹੁੰਦੀਆਂ ਨੇ ਨਾ ਸਾਡੇ ਜਿਹੜੇ ਏਰੀਆਜ਼ ਹੈਗੇ ਨੇ ਇੱਧਰ ਫੈਕਟਰੀਜ਼ ਹੈਗੀਆਂ ਨੇ ਪੋਲਿਊਸ਼ਨ ਬਹੁਤ ਏ ਉੱਧਰ ਪੋਲਿਊਸ਼ਨ ਦਾ ਪੀ ਵੀ ਨੀ ਹੁੰਦਾ ਨਾ ਭੈਣ ਜੀ। ਇਸ ਕਰਕੇ ਉੱਥੇ ਪੀਸਫੁਲੀ ਲੱਗੇਗਾ। ਅਛ ਅੱਛਾ ਲੱਗੇਗਾ ਉੱਧਰ ਸਾਰਾ ਕੁੱਛ
ਹੋਰ ਕੀ ਭੈਣ ਜੀ। ਪੋਲਿਊਸ਼ਨ ਤਾਂ ਬਿਲਕੁਲ ਵੀ ਨਹੀ ਉੱਥੇ ਕਿਉਂਕਿ ਬੜਾ ਹੀ ਅੱਛਾ ਨੇ ਸਵੇਰੇ ਨਾ ਤਾਂਹੀ ਲੋਕੀ ਜਾਂਦੇ ਨੇ ਤਿੰਨ ਚਾਰ ਦਿਨ ਲਗਾ ਆਂਦੇ ਨੇ
ਚਲੋ ਅੱਛੀ ਗੱਲ ਏ ਕੰਮ ਵਿੱਚੋਂ ਥੋੜਾ ਬਾਹਰ ਵੀ ਨਿਕਲਣਾ ਚਾਹੀਦਾ। ਕਾਰ ਬਾਹਰ ਨਿਕਲ ਕੇ ਥੋੜਾ ਘੁੰਮਣਾ ਫਿਰਨਾ ਵੀ ਚਾਹੀਦਾ ਹੈ। ਅ ਅਛ ਅੱਛਾ ਭੈਣ ਜੀ ਮੈਂ ਤੁਹਾਡੇ ਕੋਲੋਂ ਸਲਾਹ ਲੈਣੀ ਸੀ। ਅਸੀਂ ਨਾ ਆਪਣਾ ਏਸੀ ਖਰੀਦ ਖਰੀਦਣ ਦੀ ਸੋਚ ਰਹੇ ਪਏ ਸੀ ਤੁਸੀਂ ਥੋੜੀ ਸਲਾਹ ਦੋ ਕਿਸ ਕੰਪਨੀ ਦਾ ਏਸੀ ਲੈਣਾ ਚਾਹੀਦਾ ਸਾਨੂੰ
ਭੈਣ ਜੀ ਓਨ ਏਡਾਂ ਦਾ ਤਾਂ ਲਵਾਇਆ ਵੈਸੇ ਤਾਂ ਐਲ ਲੈ ਲਓ ਮੇਰੇ ਮੰਮੀ ਪਾਪਾ ਨੇ ਐਲ ਜੀ ਦਾ ਲਵਾਇਆ ਦਾ ਇੰਨੇ ਸਾਲ ਕੰਮ ਕਰ ਗਿਆ। ਕੋਈ ਦਿੱਕਤ ਹੀ ਨੀ ਆਉਂਦੀ ਨਾਲੇ ਬੜਾ ਵਧੀਆ ਚੱਲਦਾ ਜੀ।
ਅੱਛਾ ਅੱਛਾ ਭੈਣ ਜੀ।
ਹਾਂਜੀ ਭੈਣ ਜੀ। ਨਾਲੇ ਓਫਲਾਈਨ ਹੀ ਦੇਖਨਾ ਜਾ ਕੇ
ਹਾਂਜੀ ਨਹੀਂ ਨਹੀਂ ਭੈਣ ਜੀ ਇਲੈਕਟ੍ਰੋਨਿਕ ਚੀਜ਼ਾਂ ਤੇ ਔਫਲਾਈਨ ਹੀ ਲੈਣੀਆਂ ਚਾਹੀਦੀਆਂ ਨੇ ਔਨਲਾਈਨ ਲਵਾਂਗੇ ਇੰਨੀ ਮਹਿੰਗੀ ਲ ਲਵਾਂਗੇ ਵੀ ਔਰ ਸਹੀ ਨਾ ਆਏ, ਕੁਛ ਸ ਥੋੜਾ ਬੰਦਾ ਰਿਸਕ ਰਹਿੰਦਾ ਹੈ ਨਾ ਔਨਲਾਈਨ ਇਲੈਕਟ੍ਰੋਨਿਕ ਚੀਜ਼ਾਂ ਤੇ ਉਹ ਓਫਲਾਈਨ ਹੀ ਲੈਣੇ ਚਾਹੀਦੇ ਨੇ ਭੈਣ ਜੀ ਸ਼ੋਅਰੂਮ ਚ ਜਾ ਕੇ ਹੀ ਦੇਖ ਕੇ ਆਵਾਂਗੀ ਭੈਣ ਜੀ ਏਸੀ ਹੁਣ ਤੁਸੀਂ ਐਲ ਜੀ ਦਾ ਤੇ ਹੁਣ ਐਲ ਜੀ ਤਾਂ ਲਿਆਵਾਂਗੀ ਨੀ ਤ ਮੈਨੂੰ ਇੱਕ ਬੰਦੇ ਨੇ ਡੈਕਨ ਦਾ ਵੀ ਕਿਹਾ ਸੀ। ਕਹਿੰਦੇ ਸੀ ਡੈਕਨ, ਅੱਜ ਕੱਲ ਹਾਇਰ ਦੇ ਏ ਸੀ ਬੜੇ ਚਲਦੇ ਨੇ
ਹਾਂਜੀ ਹਾਇਰ ਦੇ ਏਸੀ। ਉਹਨਾਂ ਦੇ ਵੀ ਚੱਲਦੇ ਪਏ ਬਟ ਮੈਂ ਦੇਖ ਕੇ ਨੀ ਕਰਦੀ ਹਾਇਰ ਦੇ ਏਸੀ, ਪਰ ਕਾਫੀ ਲੋਕੀ ਹਾਇਰ ਲੈਂਦੇ ਪਏ। ਸਾਡੇ ਘਰ ਹਾਇਰ ਦਾ ਹੈਗਾ ਨੀ ਐਲ ਜੀ ਦਾ ਦਾ
ਅੱਛਾ ਅੱਛਾ ਭੈਣਜੀ ਠੀਕ ਏ ਠੀਕ ਏ।
ਹਾਂਜੀ ਹਾਂਜੀ ਭੈਣਜੀ
ਹੋਰ ਸੁਣਾਓ ਤੁਸੀਂ। ਤੁਸੀਂ ਓਫਲਾਈਨ ਸ਼ੋਪਿੰ ਸ ਕਰਦੇ ਇਲੈਕਟ੍ਰੋਨਿਕ ਦੀ, ਕੇ ਓਨਲਾਈਨ ਸ਼ੋਪਿੰਗ ਕਰਦੇ ਓ ਇਲਕਟ੍ਰੋਨਿਕਸ ਦੀ
ਭੈਣ ਜੀ ਇਲੈਕਟ੍ਰੋਨਿਕਸ ਦੀ ਜਿੱਦਾਂ ਤੁਸੀਂ ਕਿਹਾ ਔਫਲਾਈਨ ਹੀ ਸ਼ੋਪ ਸ਼ਪਿੰਗ ਕਰਨੀ ਸਹੀ ਹੁੰਦੀ ਹੈ। ਔਨਲਾਈਨ ਤਾਂ ਫਿਰ ਤੁ ਰਿਸ ਕੀ ਹੁੰਦਾ ਆ। ਕੋਈ ਫੇਰ ਖ਼ਰਾਬ ਨਿ ਕਲ ਜੇ ਚੀਜ਼, ਫਿਰ ਰਿਟਰਨ ਵਗੈਰਾ ਦਾ ਸਿਸਟਮ ਪਤਾ ਨਹੀਂ ਹੁੰਦਾ। ਕਿ ਨਹੀਂ ਭੈਣ ਜੀ, ਇਸ ਕਰਕੇ ਉਣ ਓਫਲਾਈਨ ਈ ਲਓ ਬੈਟਰ ਏ, ਸਟੋਰ ਜਾ ਕੇ ਆਪਾਂ ਠੀਕ ਤਾਂ ਕਰਵਾ ਸਕ ਦੇ ਨਾ ਜਾਂ ਨਵਾਂ ਲੈ ਸਕਦੇ ਆ।
ਹਾਂਜੀ ਹਾਂਜੀ ਸਹੀ ਕਿਹਾ ਭੈਣ ਜੀ। ਓਨਲਾਈਨ ਤੇ ਫਿਰ ਕੰਪਲੇਨਾਂ ਪਾਂਦੇ ਰਹਾਂਗੇ ਪਾਂਦੇ ਰਹਾਂਗੇ ਉਥੇ ਸੁਣਨਗੇ ਈ ਨੀ। ਔਨਲਾਈਨ ਤੇ ਇਸ ਕਰਕੇ ਔਫਲਾਈਨ ਸਹੀ ਕਿਹਾ ਪੈਣ ਜੀ ਤੁਸੀਂ।
ਔਨਲਾਈਨ ਤ ਕਪੜ੍ਹੇ ਈ ਦੇਖ ਲੋ, ਉਹੀ ਮੰਗਾ ਲਿਆ ਕਰੋ ਜਾਂ ਫਿਰ ਕੋਈ ਆਰਟ ਐਂਡ ਕਰਾਫਟ ਦੀਆਂ ਚੀਜ਼ ਉਹੀ ਸਹੀ ਰਹਿੰਦੀਆਂ ਨੇ। ਆਹ ਵੱਡੀ ਵੱਡੀ ਚੀਜ਼ਾਂ ਤਾਂ ਰਿਸਕ ਹੁੰਦੇ ਆ।
ਜਵੈਲਰੀ ਔਨਲਾਈਨ ਸਹੀ ਆਂਦੀ ਏ ਭੈਣ ਜੀ।
ਭੈਣ ਜੀ ਮੈਂ ਤਾਂ ਕਦੀ ਮੰਗਾਈ ਨੀ। ਮੈਂ ਤਾਂ ਜਵੈਲਰੀ ਵੀ ਔਫਲਾਈਨ ਹੀ ਲੈਣਾ। ਸੁਜੈਸਟ ਕਰਾਂਗੀ ਭੈਣ ਜੀ। ਬੰਦਾ ਆਪ ਹੱਥੀ ਦੇਖ ਕਿ ਦੇਗਾ। ਔਨਲਾਈਨ ਕੀ ਭੇਜਤਾ ਕਿਸੇ ਨੇ ਕੁਛ ਸਮਝ ਥੋੜ੍ਹੀ ਨਾ ਹੈ। ਫਿਰ ਘਰਦਿਆਂ ਤੋਂ ਗਾਲਾਂ ਵੱਖਰੀਆਂ ਪੈਣਗੀਆਂ ਭੈਣ ਜੀ।
ਹਾਂਜੀ ਹਾਂਜੀ ਭੈਣ ਜੀ ਇਹ ਤੇ ਗੱਲ ਤੁਹਾਡੀ ਸਹੀ ਕਹੀਏ। ਜੇ ਕੁਛ ਖ਼ਰਾਬ ਨਿਕਲ ਜਾਏ। ਤੇ ਘਰ ਦੇ ਬੋਲਣਗੇ ਤੁਸੀਂ ਬਾਜ਼ਾਰ ਨੀ ਜਾ ਸਕਦੇ। ਤੁਹਾਨੂੰ ਸਭ ਕੁਛ ਹੁਣ ਔਨਲਾਈਨ ਘਰ ਹੀ ਬਹਿ ਕੇ। ਤੁਹਾਨੂੰ ਸਭ ਕੁਛ ਚਾਹੀਦਾ ਵੀ। ਉਹ ਤੇ ਭੈਣ ਜੀ ਤੁਹਾਡੀ ਠੀਕ ਏ। ਬਿਲਕੁਲ ਸਹੀ ਕਿਹਾ ਭੈਣ ਜੀ ਤੁਸੀ।
ਹੂੰ। ਇਸ ਕਰਕੇ ਉਫਲਾਈਨ ਈ ਇੰਨਾਂ, ਨਾਲੇ ਇੰਨੀਆਂ ਸੁਨਿਆਰੇ ਦੀ ਦੁਕਾਨਾਂ ਹੈ। ਨਾਲੇ ਕਿਸੀ ਪ ਮਾਪਾ ਜਾਂ ਜਾਂ ਆਪਣੇ
ਨਹੀਂ ਨਹੀਂ ਭੈਣ ਜੀ, ਮੈਂ ਗੋਲਡ ਜੁਐਲਰੀ ਦੀ ਗੱਲ ਨੀ ਕਰਦੀ ਸੀ। ਤੁਸੀਂ ਗੋਲਡ ਸਮਝ ਬੈਠੇ ਹੋ, ਮੈਂ ਤਾਂ ਆਰਟੀਫਿਸ਼ਲ ਜੁਐਲਰੀ ਕਹਿ ਰਹੇ ਸੀ ਤੁਹਾਨੂੰ। ਹਾਂਜੀ ਭੈਣ ਜੀ।
ਆਰਟੀਫਿਸ਼ੀਅਲ ਤਾਂ ਤੁਸੀਂ ਲੈ ਸਕਦੇ ਓ। ਬਟ ਤੁਸੀਂ ਉਹਨਾਂ ਦੇ ਰਿਵਿਊਜ਼ ਚੈੱਕ ਕਰ ਲਿਆ ਕਰੋ ਪਹਿਲਾਂ। ਕਿਉਂਕਿ ਉਹਨਾਂ ਚ ਉਹ ਦਿਖਾ ਦਿੰਦੇ ਨੇ ਫੋ ਟੋ ਸੂਟੋਸ ਕਿਵੇਂ ਦੀ ਹੁੰਦੀ ਜਵੈਲਰੀ। ਜਿਹੜੀ ਔਨਲਾਈਨ ਉਹਨਾਂ ਨੇ ਮੰਗਆਈ ਹੁੰਦੀ। ਤੁਸੀਂ ਉੱਥੋਂ ਦੇਖ ਕੇ ਮੰਗਾ ਸਕਦੇ ਓ। ਮੈਂ ਵੀ ਇਦਾਂ ਹੀ, ਆਰਟੀਫਿਸ਼ ਮੰਗਵਾਉਂਦੀ‌‌, ਗੋਲਡ ਤਾਂ ਦੁਕਾਨ ਤੋਂ, ਹੀ ਜਾ ਕੇ, ਲੈਣਾ ਚਾਹੀਦਾ। ਗੋਲਡ ਸਿਲਵਰ ਵਗੈਰਾ ਨਾ
ਤੇ ਹੈ, ਗੋਲਡ ਥੋੜੀ ਨਾ, ਆਪਾਂ ਐਵੇਂ ਔਨਲਾਈਨ ਲੈ ਲਾਂਗੇ।
ਹੁੰ।
ਹਾਂਜੀ -ਹਾਂਜੀ।
ਬਾਕੀ, ਉਹ ਗਲ ਵੱਖਰੀ। ਔਨਲਾਈਨ ਬਸ ਵਧੀਆ, ਭੈਣ ਜੀ।
ਚਲੋ ਭੈਣ ਜੀ, ਸਤਿ ਸ੍ਰੀ ਅਕਾਲ, ਮਿਲਨੇਆਂ ਤੁਹਾਨੂੰ ਭੈਣ ਜੀ। ਹਾਂਜੀ -ਹਾਂਜੀ ਠੀਕ ਹੈ, ਭੈਣ ਜੀ,
ਜੀ ਹਾਂਜੀ।
ਬਹੁਤ ਦਿਨਾਂ।